ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕਿੱਦਾਂ?
ਮੈਂ ਵਧੀਆ, ਤੁਸੀਂ ਦੱਸੋ ਕਿਵੇਂ ਹੋ ਅੱਜ ਕੱਲ?
ਵਧੀਆ, ਤੁ ਹੋਰ ਕੀ ਬਣਦਾ ਪਿਆ?
ਬਸ ਕੁੱਝ ਨੀ, ਕੰਮ ਕਾਰ ਕਰਕੇ ਅਸੀਂ ਹੁਣ ਵਿਹਲੇ ਹੋਏ ਸੀ ਤੇ ਹੁਣ ਸਾਡਾ ਮੱਝਾ ਦਾ ਕੰਮ ਰਹਿ ਗਿਆ ਬਸ, ਮਾਤਾ ਜੀ ਕਹਿੰਦੇ ਪਏ ਨੇ ਕਹਿੰਦੇ ਫੋਨ ਛੱਡ ਕੇ ਸਾਡਾ ਮੱਜਾ ਦਾ ਕੰਮ ਕਰਾ ਦੋ, ਮੈਂ ਕਿਹਾ ਹੁਣ ਕਰਾਂਗੇ।
ਹਾਂ। ਬਸ ਮੰਮੀਆਂ ਨੂੰ ਆ ਹੈਗੇ ਫੋਨ ਸੁਣਾਉਂਦੀਆਂ ਪ ਨਾ, ਬਸ ਕੰਮ ਕਰ, ਕੰਮ ਕਰ। ਕੁਛ ਨੀ ਕਰਦੀ ਰਹਿੰਦੀਆਂ, ਫੋ ਫੋਨ ਚਲਾਉਂਦੀਆਂ ਰਹਿੰਦੀਆਂ ਸਾਰਾ ਦਿਨ।
ਹਾਂ ਇਹ ਰਹਿੰਦਾ ਮਾਤਾ ਜੀ ਨਾਂ ਤੋਂ, ਕਹਿੰਦੇ ਨੇ ਆਪਣਾ ਕੰਮ ਕਾਰ ਕਰ ਲੋ ਹੁਣ।
ਮੇਰੇ ਅਂਗੇ ਤੇ ਤੇਰੇ ਫੋਨ ਨੂੰ ਅੱਗ ਲਾਂਣੀ ਇਕ ਦਿਨ ਮੈਂ।
ਐਵੇਂ ਈ ਕੈੰਦੇ ਨੇ ਸਾਰੇ, ਏਥੇ ਵੀ ਐਵੇਂ ਈ ਕੈੰਦੇ ਨੇ।
ਹਂ, ਕੈਰੀ ਸ
ਕੀ ਕਰਦੀ ਪਈ ਅੱਜ-ਕੱਲ੍ਹ?
ਬਸ ਆ ਮਾਮਾ-ਮਾਮੀ ਆਏ ਹੋਏ ਨੇ ਓਨਾਂ ਕੋਲ ਓਨਾਂ ਨਾਲ ਬੈਠੀ ਹੋਈ ਆ।
ਅੱਛਾ ਹੁਣ ਆਏ ਹੋਏ ਨੇ ਇੱਥੇ ਘਰੇ ਛੁੱਟੀਆਂ ਚ। ਓਨਾਂ ਦੇ ਜਵਾਕ ਆਏ ਹੋਏ ਨੇ ਕੇ ਮਾਮਾ-ਮਾਮੀ?
ਸਾਰੇ ਨੇ ਮਾਮਾ-ਮਾਮੀ ਵੀ ਨੇ ਬਦ ਵਾਕ ਵੀ ਨੇ।
ਏ ਤੇਰੀ ਨਾਨੀ ਹੈਗੀ ਏ?
ਹਾਂ, ਨਾਨੀ ਹੈਗੀ ਏ ਨਾਨਾ ਵੀ ਹੈਗਾ, ਹਂ, ਹੇਂ।
ਫੇਰ ਤਾਂ ਜੀ ਬਿਲਕੁਲ ਵਧੀਆ ਗੱਲ ਏ।
ਹੋਰ।
ਹੋਰ ਦੱਸ ਤੂੰ ਮੈਨੂੰ ਕੋਈ ਗੱਲ-ਬਾਤ?
ਗੱਲਾ ਕੀ ਐ ਸਾਡ ਸੇ ਮੇਰੇ ਦੋ ਸਾਡੀ ਸਹੇਲੀਆ ਜੀ ਮੇ ਬਿਲਕੁਲ ਨਿਕੰਮੀਆਂ ਨੇ। ਕਿਸੀ ਦਾ ਕ ਗੋਈਔ ਕੋਮਲ ਪਤੈ ਗੋਲੀ ਨੇ ਕੀ ਕੀਤਾ ਮੇਰੇ ਨਾਲ। ਮੈਂ ਗੌਰੀ ਨੂੰ ਫੋਨ ਕੀਤਾ, ਮੈਹੇਂ ਗੌਰੀ ਮੈਂ ਤੈਨੂੰ ਫੋਨ ਕਰਾਂਗੀ ਏਸ ਐਪ ਤੋਂ।
ਹਂ
ਮੇਰਾ ਫੋਨ ਚੱਕ ਲੀ।
ਹਾਂ, ਫੇਰ ਓਨੇ ਚੁੱਕਿਆ ਨੀ।
ਚੁੱਕਿਆ ਕੋ ਨੀ।
ਹਾਅ।
ਐ ਵੀ ਹੋਣ ਮੇਰਾ ਫੇਰ ਗੋਰੀ ਨਾਦੇ ਕੈਰੀ ਮੈਨੂੰ ਪਤਾ ਨੀ ਲੱਗਿਆ, ਮੈਂ ਤੈਨੂੰ ਮੈਂ ਬੋਲਿਐ ਤੈਨੂੰ ਫੋਨ ਕੀਤਾ ਸਪੈਸ਼ਲ।
ਹਾਂ ਯਾਰ, ਐਵੇਂ ਨੀ ਕਰਨਾ ਚਾਈਦਾ ਦੇਖ ਹੁਣ ਇੱਕ ਕੋਲ ਖ਼ਰਾਬ ਕਰ ਦਿੱਤੀ ਉਨੇ ਤੇਰੀ।
ਓਹਨੂ ਓਨੂੰ ਕੋ ਟਾਸਕ ਕੰਪਲੀਟ ਹੋਗੇ ਨੇ ਸ਼ੋ ਹੁੰਦੇ ਪਏਣੇ ਕਿ ਟਾਸਕ ਕੋਲ ਲਿਮੀ ਕੰਪਲੀਟ ਹੋਗੇ ਨੇ।
ਓੰਦੇ ਨਾਲ।
ਹਾਂ।
ਗੋਰੀ ਨਾਲ ਤੇਰੇ।
ਹਾਂ ਹਾਂ, ਗੋਰੀ ਨਾਲ।
ਤੂੰ ਗੋਰੀ ਨੂੰ ਨੀ ਕਰ ਸਕਦੀ ਹੁਣ ਫੇਰ ਐਵੇਂ ਤਾਂ ਕਰਕੇ। ਆੰਦਾ ਤਾਂ ਹੈਗਾ ਏ ਮੇਰੇ ਫੋਨ ਚ ਵੀ। ਪਰ ਮੈਂ ਤਾਂ ਫੇਰ ਵੀ ਕਰ ਲੈਂਦੀ ਆਂ ਤੈਨੂੰ ਮੈਂ ਓਨੂੰ ਅੰਡਰਸਟੁਡ ਲਿਖਿਆ ਹੋੰਦਾ ਏ ਓਦੇ ਤੇ ਤਾਂ ਮੈਂ ਫੇਰ ਵੀ ਕਰ ਲੈਂਣੀ ਆਂ। ਫਿਰ ਤੂੰ ਗੋਰੀ ਨੂੰ ਦੱਸਿਆ ਨੀ? ਤੂੰ ਗੋਰੀ ਨੂੰ ਕੈਹ ਦਿੰਦੀ। ਕੈ ਦੇ ਤੂੰ ਐਵ ਐਵੇਂ ਕਿਉਂ ਕੀਤਾ ਈ, ਕੈਦੇ ਚੁੱਕ ਤਾਂ ਲੈਂਦੀ ਮੇਰਾ ਕੋਲ।
ਕੈੰਦੀ ਮੈਨੂੰ ਵਿਖਿਆ ਕੋਈ, ਕੈੰਦ ਮੈਨ ਵਿਖਿਆ ਨੀ, ਮੈ ਇਮੇਂ ਚੁਕ ਲੈਂਦੀ ਕੈਂਦੀ ਮੈਨੂੰ ਵਿਖਿਆ ਹੁੰਦਾ ਚੱਕਦੀ ਜ਼ਰੂਰ।
ਔਤੇ ਵੇਖਿਆ ਤੇ ਤੂੰ ਜਦੋਂ ਕੋਲ ਤੂੰ ਔਨ ਦੋ ਓਨੂੰ ਕੋਲ ਕੀਤੀ ਏ, ਤੂ ਤੇ ਓਨੂੰ ਵੀ ਖੈ ਨੀ ਹਾਂ ਹੋਣਾ ਉੱਤੇ ਸਕਰੀਨ ਤੇ, ਓਹ ਫੇਰ।
ਕੋਰੀ ਮੈਨੂੰ ਕਰ ਸਕਦੀ ਏ ਮੈਂ ਉਨੂੰ ਕਰ ਸਕਣੀ ਆ।
ਏ ਪਾਗਲ ਏ ਓਹ ਤਾਂ, ਓਨੇ ਫੋਨ ਨੀ ਚੁੱਕਿਆ ਤਾਂ ਈ ਤਾਂ ਹੋਇਆ ਏ ਆਹ ਕੰਮ।
ਹਾਂ।
ਲੇ ਫੇਰ।
ਮੈਂ ਕਾ ਆਪਾ ਵੀ ਮੈਂ ਗੋ ਅਜਲੀ ਨੂੰ ਕਰਨੀ ਕੋਮਰ ਨੂੰ ਕੈੰਦੀ ਮੈਂ ਪੈਲਾ ਫੋਨ ਕਰਕੇ ਕੈਂਦੀ ਆਂ ਮੈਂ ਤੈਨ ਫੋਨ ਕਰਾਗੀ ਮੈਂ ਚੁੱਕ ਲੈਣਾ ਕੋਲ।
ਹਾਂ ਫੇਰ ਯਾਰ ਐਵੇਂ ਈ ਕਰਨਾ ਪੈਂਦਾ ਏ, ਤੇ ਸਾਨੂੰ ਕੀ ਪਤਾ ਲੱਗੇਗਾ ਕਿ ਕੋਲ ਕਰਦਾ ਪਿਆ ਐ, ਤੂੰ ਗੋਰੀ ਨੂੰ ਆਖਿਆ ਹੋਣਾ ਤਾ ਗੋਰੀ ਨਾ ਵੇਖਣਾ ਚਾਈਦਾ ਸੀ।
ਅ ਆਂ ਹੋਰ ਕੀ, ਬਸ ਇਵੇਂ ਹਾਲ, ਬੁਰੇ ਹਾਲ ਨੇ ਐਨਾਂ ਦੇ।
ਹੋਰ, ਔਏ ਗੋਰੀ ਨੂੰ ਪਤਾ ਨੀ ਕਿੱਥੇ ਲਗ ਬਿ ਜੀ ਰੈੰਦੀ ਆ ਯਾਰ ਓਹ ਤਾਂ, ਪਤਾ ਕੀ ਹਮ ਕੰਮਾਂ-ਕਾਰਾਂ ਚ ਰਹਿੰਦੀ ਹੈ, ਮੈਂ ਮਟਰਾਂ ਹੀ ਖਾਂਦੀ ਪਈ ਹਾਂ ਹਨ।
ਅਹ ਬੜੇ ਉਹ ਬਣੇ ਹੋਣਗੇ, ਪਾਪੜ ਕ੍ਰਿਸਪ-ਕ੍ਰਿਸਪ
ਹਾਂ, ਮੈਂ ਜਾਂਦੀ ਪਈਆਂ ਰਸੋਈ'ਚ। ਇੱਕ ਗੇੜਾ ਮਾਰ ਕੇ, ਤੇ ਉੱਥੇ ਮਟਰਾਂ ਚੁੱਕ ਕੇ ਲਿਆਂਦੀ ਆ।
ਮੈਂ ਓਂਦੇ ਅਸਤੇ ਮੈਦਾ ਗੁੰਣਿਆ ਹੋਏਗਾ ਪਹਿਲਾ।
ਹੋਰ, ਮੈਂ ਦਸਦੀ ਆ ਤੈਨੂੰ, ਮੈਂ ਕਿਵੇਂ ਕੀਤਾ ਏ। ਜਿਵੇਂ ਮੈ ਮੈਦਾ ਲਿੱਤਾ, ਮੈਦਾ ਲਿੱਤਾ ਸੀ।
ਹਾਂ।
ਤੇ ਮੈਦੇ'ਚ ਮੈਂ ਉਹ ਜਿਵੇਂ ਅਜਵੈਨ ਪਾਉਂਦੇ ਨੇ, ਉਹ ਪਾਈ ਸੀ ਤੇ ਦੇਸੀ ਘਿਓ, ਤੇ ਦੇਸੀ ਘਿਓ ਪਾਇਆ ਸੀ ਉਹਦੇ'ਚ ਇੱਕ ਚਮਚ।
ਤਿੰਨ ਸੌ ਮੈਂ ਤਾਂ ਉਹ, ਮੁਲਾਇਮ-ਮੁਲਾਇਮ ਜਾ ਹੋਏ ਨਾ।
ਹਾਂ ਫੇਰ, ਉਹ ਮੁਲਾਇਮ ਜੇ ਫੇਰ, ਮੈਨੂੰ ਉਹਨੂੰ ਆੱਟੇ ਨੂੰ ਗੁੰਨਿਆ ਸੀ। ਥੋੜਾ-ਥੋੜਾ ਜਿਹਾ ਪਾਣੀ-ਪਾ ਕੇ ਉਹਦੇ'ਚ, ਫੇਰ ਮੈਨੂੰ ਮੁਲਾਇਮ ਜਾ ਉਹ ਬਣਾ ਲਿੱਤਾ ਹੈ ਗੁੱਥ ਕੇ। ਤੇ ਫੇਰ ਔਂਦੇ ਜਿਵੇਂ ਆਪ, ਆਪਾਂ ਪੇੜਾ ਬਣਾਉਂਦੇ ਨੇ। ਰੋਟੀ ਬਣਾਉਣ ਲਈ ਤਾਂ ਐਵੇਂ ਮੈਂ ਉਹਨੂੰ ਬਣਾ ਕੇ ਤੇ ਉ ਤੇ, ਕੜਾਹੀ'ਚੋਂ ਤੇਲ ਪਾ ਕੇ ਤੇ ਚਾੜਤਾ ਤੇ ਫੇਰ ਮੈਂ ਉਹਦੇ'ਚ, ਉਹਦੇ ਲੰਬੇ-ਲੰਬੇ ਪੀਸ ਕੱਟ ਕੇ ਤੇ ਉਹਨਾਂ ਨੂੰ ਫੇਰ ਫਰਾਈ ਕਰ ਦਿੱਤਾ ਹੈ, ਬਸ ਭੁੰਨ ਲਿੱਤਾ ਸੀ ਮੈਂ।
ਹਾਂ।
ਇੰਨੇ ਵਧੀਆ ਬਣੇ ਨੇ ਨਾ, ਬੱਚੇ ਵੀ ਕਹਿੰਦੇ ਪਏ ਨੇ ਕਹਿੰਦੇ ਮਾਸੀ, ਤੁਸੀਂ ਤਾਂ ਸਾਡੇ ਲਈ ਹਰ ਰੋਜ਼ ਬਣਾਇਆ ਕਰੋ, ਐਵੇਂ ਦੀ ਹੀ ਚੀਜ਼ਾਂ।
ਬਸ ਤੇਰੇ ਘਰ ਆਲੇ ਖੁਸ਼, ਤੇਰਾ ਜੀਜਾ ਖੁਸ਼, ਹੁਣ ਖਾਣ ਨੂੰ ਇੰਨਾ
ਹੋਰ ਕੀ, ਜੀਜੇ ਨੂੰ ਤਾਂ ਵਧੀਆ ਵਧੀਆ ਖਵਾਉਣ ਗੇ ਅਸੀ।
ਮੈਂ ਤੈਨੂੰ ਮੈਂ ਤੈਨੂੰ ਗੱਲ ਦੱਸਨੀ ਆ, ਕੋਮਲ ਨੂੰ ਨਾ ਦਸੀ ਫੇਰ। ਐ ਕੋ ਹੈ ਕੋਮਲ ਦਾ ਰਿਸ਼ਤਾ ਹੋਗਿਆ ਹੈ।
ਉਹ ਰਿਸ਼ਤਾ ਨੀ ਕੋਮਲ ਦਾ ਤਾ।
ਕੋਮਲ ਕਿਸੇ ਨੂੰ ਨੀ ਕੋਮਲ ਨੇ ਨਾ ਕਿਸੇ ਨੇ, ਕੋਮਲ ਆ ਅਜ ਤਕ ਮੈਨੂੰ ਵੀ ਨੀ ਦੱਸਿਆ।
ਤੈਨੂੰ ਕਿਵੇਂ ਪਤਾ ਲੱਗਿਆ ਏ?
ਆਂ ਪਿੰਡ ਵਿੱਚ ਰਹਿੰਦੀ ਹਾਂ, ਪਿੰਡ ਵਿੱਚ ਦੱਸ ਦਿੰਦੀਆਂ ਨੇ।
ਹਾਂ, ਪਿੰਡ ਵਾਲੀ ਦੱਸ ਦਿੰਦੀਆਂ ਨੇ ਜੋੇ ਕੋਮਲ ਦਾ ਰਿਸ਼ਤਾ ਹੁੰਦਾ, ਸਾਨੂੰ ਨਾ ਪਤਾ ਲੱਗਦਾ ਫੇਰ।
ਇਹਨੇ ਦੱਸਿਆ ਕੋਨੀ, ਕੋਮਲ ਦਾ ਹੋ ਗਿਆ।
ਤੇ ਯਾਰ ਤਾਂ ਹੀ ਕਹਿੰਦੀ ਪਈ ਸੀ, ਉਹ ਕਹਿੰਦੀ ਮੈਂ ਤਾਂ ਰਿਸ਼ਤਾ ਕਰਾ ਅਹ ਰਿਸ਼ਤਾ ਕਰਾ ਕੇ ਹੀ ਬਾਹਰ ਜਾਣਾ ਕਹਿੰਦੀ ਨਾ
ਇਹ ਜ ਜਰਮਨੀ ਦਾ ਰਿਸ਼ਤਾ ਜਰਮਨੀ, ਆਹ ਕੋਮਲ ਦੀ ਨਾ ਮੇਰੇ ਵੱਲ ਕਰਵਾਉਂਦੀ ਸੀ ਆ ਰਿਸ਼ਤਾ ਮੁੰਡੇ ਦਾ।
ਅੱਛਾ, ਕੌਣ ਕਰਾਂਂਦੀ ਪਈ ਸੀ? ਕੌਣ ਕਰਾਉਂਦੀ ਸੀ ਕੋਮਲ ਦਾ ਰਿਸ਼ਤਾ?
ਆਏ ਤੇ ਸਮਝ ਕੁਛ ਨਈ ਆਉਂਦੇ ਤੇ ਆਪਤੇ ਮੈਂ ਉੱਥੇ ਬੈਠਾ ਕਰ, ਜਿੱਥੇ ਆਵਾਜ਼ ਸਾਫ਼ ਸਾਫ਼ ਆਉਂਦਾ ਈਏ।
ਹਾਂ ਮੈਨੂੰ ਦੱਸ ਤਾਂ ਦੇ ਯਾਰ ਤੂੰ ਐਕਸਪਲੇਨ ਕਰੇਗੀ, ਮੈਨੂੰ ਤਾਂ ਹੀ ਪਤਾ ਲੱਗੇਗਾ।
ਇੰਗਲਿਸ਼ ਨਾ ਬੋਲ, ਪੰਜਾਬੀ ਬੋਲ ਲੈ।
ਹਾਂ, ਤੂੰ ਮੈਨੂੰ ਦੱਸ ਦੇ, ਤੂੰ ਕੀ ਕਹਿੰਦੀ ਪਈ ਸੀ।
ਓਦੋਂ ਦੱਸਾਂਗੀ ਨਾ ਫੇਰ ਐਵੇਂ, ਚੱਲ ਹੋਰ ਦੱਸ।
ਚੱਲ, ਹੋਰ ਛੱਡ ਤੂੰ ਐਵੇਂ ਨਾ ਤੇ ਇਹਦੇ'ਤੇ ਨਾ ਗੱਲਾਂ ਕਰਿਆ ਕਰ, ਮੇਰੀ ਮੰਮੀ ਪਤਾ ਕੀ ਕਹਿੰਦੀ ਪਈ ਕਹਿੰਦੀ, ਤੁਸੀਂ ਨਾ ਇੱਥੇ ਘੁੰਮਣ ਵਾਲੀ ਗੱਲਾਂ ਨਾ ਕਰਿਆ ਕਰੋ ਫੋਨ'ਤੇ ਵੀ ਅਸੀਂ ਉੱਥੇ ਘੁਮਣ ਜਾਨਾ ਕਹਿੰਦੀ, ਕੀ ਪਤਾ ਤੁਹਾਡੀ ਰਿਕੌਰਡਿੰਗ ਸੁਣ ਬੰਦਾ ਤੁਹਾਨੂੰ ਉੱਥੇ ਹੀ ਪਕੜ ਲਵੇ, ਸਾਰੀ ਕੁੜੀਆਂ ਨੂੰ, ਕਹਿੰਦੀ ਅੱਜ ਅੱਜਕੱਲ ਕਿਸੇ ਦਾ ਕੁਛ ਨਹੀਂ ਪਤਾ ਹੈਗਾ, ਇਹ ਯਾਰ ਹੈਗਾ ਹੀ ਵੀ ਇਹ ਪਾਗਲ ਤੁਹਾਨੂੰ ਪਤਾ ਹੀ ਆਹ ਐਪ, ਕਿੱਥੇ ਰਿਕੌਰਡਿੰਗ ਸੁਣਦਾ ਪਿਆ ਹੈ?
ਕਿੱਥੇ?
ਫੇਰ, ਤੁਸੀਂ ਕੀ ਕਰਲਓਗੇ।
ਇਹ ਸਾਰਾ ਹੁਣ ਸਾਰਾ ਜਗ੍ਹਾ, ਏ ਆਈ ਚੱਲਦਾ ਪਿਆ, ਏ ਆਈ ਆ ਵੀ।
ਪਤਾ ਏ ਮੈਨੂੰ, ਏ ਆਈ ਏ, ਏ ਆਈ ਦੀ ਲੱਗਦੀ ਤੂੰ।
ਏ ਆਈ ਤੂੰ, ਬੇਬੇ ਏ ਆਈ ਦੀ।
ਆ ਹੋਰ, ਮੈਂ ਬੇਬੇ ਅ ਫੇਰ ਤੂੰ! ਪਿਉਅ ਬਣਨਾ, ਏ ਆਈ ਦਾ।
ਹਾਂ ਚੱਲ ਮਟਰਾ ਬਣਾ ਲੇਹ, ਹਲਾ ਸਾਡੇ ਘਰ ਤਾਂ ਕਲ ਛੋਲੇ-ਭਟੂਰੇ ਬਣਨਗੇ।
ਤਾਂ ਮਟਰਾ ਬਣਾ ਕੇ ਖਵਾ ਦਿੱਤਾ ਏ, ਤੂੰ ਦੱਸ ਤੂੰ ਮੈਨੂੰ ਅੱਜ ਕੀ ਖਵਾਣਾ ਏ? ਤੂੰ ਮੇਰੇ ਛੋਲੇ- ਭੁਟ ਰੇ ਖਲਾ ਦਾ ਬਣਾ ਕੇ, ਮਰਜਾ ਤੂੰ! ਹਾਏ ਯਾਰ! ਮੇਰੇ ਲਈ ਥੋੜੇ ਜਿਹੇ ਭੈਜਦੇ ਇੱਥੇ, ਮੈਂ ਵੀ ਖਾ ਲਵਾਂਗੀ। ਵਦੀਆਂ ਲੱਗਦੇ ਨੇ, ਖਾਣ 'ਚ ਵੰਸ਼ ਦੇ ਹੱਥ ਭੇਜ ਦੇ, ਮੇਰੇ ਲਈ ਤੂੰ।
ਘਰ ਆ ਜਾ, ਗਰਮ ਗਰਮ ਖਾ ਲੈ।
ਹਾਏ! ਇੰਨਾ ਵੀ ਨੀ ਕਰ ਸਕਦੈ, ਮੇਰੇ ਲਈ।
ਹਾਂ, ਮੇਰੇ ਵਾਸਤੇ ਤਾਂ ਨੀ ਕਰਕੇ, ਤੇਰੇ ਵਸਤੇ ਕਰੇਗਾ ਜ਼ਰੂਰ। ਹੋਰ, ਮੈਨੂੰ ਪੁੱਛ।
ਲੜਦਾ ਹੋਣਾ ਤੇਰੇ ਨਾਲ ਤਾਂ, ਪੂਰੇ ਐ ਨਾ।
ਹੋਰ, ਮੇਰੀ ਦੂਸਰੀ ਸੱਸ ਬਣੀ ਹੋਈ ਆ।
ਹਾਂ ਅ ਦੁਸਰੀ ਸੱਸ ਤਾਂ ਹੁਣੇ ਅ ਮਿਲ ਗੀ ਏ ਤੈਨੂੰ, ਦੂਜੀ ਸੱਸ। ਅੱਗੇ ਅੱਗੇ ਜਾ ਕੇ ਤਾਂ, ਫਿਰ ਤੈਨੂੰ ਤੀਜੀ ਮਿਲਣਗੀ। ਹਾਂ ਅ ਕਮੀ ਪੂਰੀ ਕਰਦਾ ਹੈ ਸੱਸ ਵਾਲੀ, ਹੋਰ ਚੰਗਾ ਏ। ਫੇਰ ਤੈਨੂੰ ਤਿੰਨ - ਤਿੰਨ ਸੱਸਾਂ ਮਿਲ ਅ ਜਾਣਗੀਆਂ। ਤੇਰੀ ਦੂਜੀ ਸੱਸ ਆਹ ਹੈਗੇ, ਤੀਜੀ ਤੈਨੂੰ ਮਿਲਜ ਮਿਲ ਜਾਣਗੇ।
ਕੋਮਲ, ਕੋਮਲ ਨਾ ਦੂਸੀ, ਐ ਮਾ ਤੇ ਦੁੱਸਿਆ।
ਇਹ ਨਹੀਂ-ਨਹੀਂ ਯਾਰ ਤੂੰ ਮੈਨੂੰ ਦੱਸ, ਅੱਜ ਤੱਕ ਮੈਂ ਕੋਈ ਗੱਲ ਉ ਅ ਤੇਰੇ ਵੱਧ ਅੱਗ ਕੀਤੀ ਏ। ਮੈ ਕਿਸੇ ਤੇ ਗੱਲ ਕਿਸੇ ਨਾਲ ਨੀ ਕਰਦੀ।
ਨਹੀਂ ਕੋਮਲ ਦੱਸਦੀ ਨੀ ਸਾਨੂੰ, ਮੈਨੂੰ ਪਤਾ ਏ।
ਹਾਂ, ੳਨੇ ਮੈਨੂੰ ਤਕ ਨੀ ਦੱਸਿਆ।
ਤੈਨੂੰ ਤੱਕ ਨਹੀਂ ਦੱਸਿਆ, ਤੇ ਪਤਾ ਪਤਾ ਲੱਗ ਹੀ ਜਾਂਦਾ ਏ ਜਦੋਂ ਸਾਨੂੰ ਪਤਾ ਲੱਗ ਜੇਗਾ ਫੇਰ ਐਵੇਂ, ਕੀ ਪਤਾ ਅਸੀ ਨੀ ਲੈਣਾ, ਉੱਥੋਂ ਦਸਦੇ।
ਹਾਂ! ਨਹੀਂ ਯਾਰ, ਅਪ੍ਰੈਲ ਦਾ ਹੋਇਆ ਪਿਆ।
ਅਪ੍ਰੈਲ ਦਾ, ਯਾਰ ਸੱਚੀ 'ਚ!
ਹਾਂ!
ਤੇ ਗੋਰੀ ਨੂੰ ਤਾਂ ਪਤਾ ਹੋਣਾ ਪਾਗਲੇ।
ਐਹ! ਆ ਨਾ, ਆ ਨਾ, ਕੋਮਲ ਦੀ ਮੰਮੀ ਨਾ ਮੇਰੇ ਵੱਲ ਕਰਾਦੀ ਪਈ ਸੀ।
ਅੱਛਾ! ਸਮਝ ਗਿਆ ਮੈਂ। ਫਿਰ।
ਪਸੰਦ ਹੈਗਾ ਸੀ।
ਅੱਛਾ! ਕਿਵੇਂ ਦਾ ਸੀ ਮੁੰਡਾ?
ਠੀਕ ਸੀ।
ਵਧੀਆ ਫਿਰ ਤੂੰ ਕਿਉਂ ਨੀ ਕਰਾਇਆ? ਮਰਜਾਣੀ ਏ।
ਦੇ ਕੰਢੇ ਤੇ ਆਸਟ੍ਰੇਲੀਆ- ਅਸਟ੍ਰੇਲੀਆ ਦਾ ਹੋਏ। ਜਰਮਨੀ ਕੀ ਏ
ਹਾਂ! ਯਾਰ ਆ ਵੀ ਗੱਲ ਹੈਗੀ ਏ।
ਜਾਣ ਵਾਲਾ ਵੱਡੀ ਤੋਂ ਬਗੈਰ
ਤੇਰਨ ਤੇ, ਇਹਨਾਂ ਨੇ ਘਰਦਿਆਂ ਨੇ ਕਰ ਦਿੱਤਾ। ਏਨ ਇਹਦੀ ਵੱਡੀ ਭੈਣ ਤਾਂ ਉੱਥੇ ਨਿਊਜ਼ੀਲੈਂਡ 'ਚ ਹੈਗੀ ਏ।
ਕਰ ਦਿੱਤਾ ਏ।
ਬਸ ਆ ਵੀ ਇਹਨਾਂ ਦਾ ਵੀ ਸਰਿਆ ਹੀ ਪਿਆ ਏ।
ਹਾਂ!
ਕੀ ਹੈਗਾ ਏ ਜਰਮਨੀ 'ਚ ਦੁਨੀਆਂ ਪਈ ਏ ਉੱਥੇ ਧੱਕੇ ਖਾਂਦੀ।
ਹਾਂ ਕੰਜਕਾਂ ਚ ਪੱਕਾ ਹੈਗਾ
ਵਧੀਆ ਆਪਣਾ ਲਾਈਫ ਵਧੀਆ ਆਪਣਾ ਖਾਓ ਪੀਓ ਮੌਜ ਕਰੋ ਤੇ ਕੁੱਝ ਨੀ ਹੋ। ਹੋ ਜਾਏਗਾ ਵਿਆਹ ਕੋਈ ਗੱਲ ਨੀ ਦੋ ਚਾਰ ਸਾਲਾਂ ਵਿੱਚ ਵਿਆਹ ਹੀ ਹੋਣਾ ਹੋਰ ਕੀ ਹੋਣਾ।
ਹਾਂ।
ਇੰਨਾ ਇੰਨਾ ਚਾਰਾ ਉਮਰ ਹੈਗੀ ਏ ਖਾ ਲਈਏ ਪੀ ਲਈਏ ਮੌਜਾ।
ਉਹੀ ਤੇ ਉਹੀ ਤੇ।
ਬਸ ਫਿਰ ਆਹ ਦਿਨ ਨੀ ਮੁੜ ਕੇ ਵਾਪਿਸ ਆਉਣਗੇ ਫਿਰ ਸਾਨੂੰ ਆਈ। ਦਿਨ ਯਾਦ ਆਉਣਗੇ।
ਆਈ ਦਵੇ ਗਿਨ
ਫਿਰ ਅਸੀਂ ਗੱਲਾਂ ਕਰਨਗੇ ਫ਼ੋਨ ਤੇ ਜਦੋਂ ਵਿਆਹ ਹੋ ਜਾਏਗਾ ਹਏ ਅਸੀਂ ਐਵੇਂ ਕਰਦੇ ਸੀ ਐਵੇਂ ਸੀ।
ਅਸੀਂ ਕਿੰਨੇ ਗੱਲਾਂ ਕਰਨੀਆਂ ਪ ਵਿਆਹ ਤੋਂ ਬਾਅਦ ਵੀ।
ਹਾਂ ਯਾਰ ਆ ਤਾਂ ਗੱਲ ਹੈਗੀ ਹੁਣ ਨਹੀਂ ਕਰਦਾ ਕੋਈ। ਹੁਣ ਵੇਖ ਲੈ ਤੂੰ ਇਸ ਐਪ ਕਰਕੇ ਅਸੀਂ ਗੱਲਾਂ ਕਰਦੇ ਪਏ ਹਾਂ ਇਹ ਕਿੰਨਾ ਕਿੰਨਾ ਕੁ ਕੋਈ ਯਾਦ ਕਰਦਾ ਸੀ।
ਹਾਂ ਕੋਈ ਨੀ ਯਾਦ ਕਰਦਾ ਤੇਰੀ ਤੇਰੀ ਦੋ। ਦੋ ਮਹੀਨਿਆਂ ਚ ਇਕ ਵਾਰ ਕੋਲ ਆ ਗਈ ਤੇ ਆ ਗਈ ਠੀਕ ਫਿਰ ਆਉਂਦੀ ਵੀ ਨਹੀਂ ਸੀ।
ਹਾਂ ਮੈਂ ਤੈਨੂੰ ਫੋਨ ਹੀ ਨੀ ਕਰਦੀ ਸੀ ਨਾ ਤੂੰ ਮੈਨੂੰ ਕਰਦੀ ਸੀ ਫੋਨ।
ਉਹੀ ਤੇ ਮਿਲਣ ਅੱਜ ਮਿਲਣਾ ਕੱਲ ਮਿਲਣਗੇ ਪਰਸੋਂ
ਮਿਲਣ ਵਾਲਾ ਵੀ। ਸਾਡਾ ਆਈ ਚੱਕਰ ਹੈ, ਦੇਖੋ ਮਿਲਦਾ ਕੋਈ ਨੀ ਹੈਗਾ ਯਾਰ ਬਸ ਅੱਜ ਤੇ ਕੱਲ ਤੇ ਉਹ ਦੇਖੋ ਸੋਮਵਾਰ। ਤੇ ਮਿਲੀ ਸੀ, ਉਹ ਤੇ ਹੁਣ ਉਹ ਦੋ ਤਰੀਕ ਤੇ ਆ ਗਏ ਤੇੋ ਉਹਦਾ ਵੀ ਵੇਖ ਲਈਏ ਤੂੰ ਕੀ ਬਣੇਗਾ।
ਹਾਂ ਦੋ ਮਹੀਨੇ
ਨਹੀਂ ਮੈਂ ਕੀ ਕਹਿੰਦੀ ਪਈ ਤੁਸੀਂ ਮੋਟੇ ਦਿਮਾਗ ਦੀਆਂ ਕੁੜੀਆਂ ਤੁਸੀਂ ਕਹਿੰਦੇ ਪਏ ਹੋ ਕਿ ਅਸੀਂ ਕੌਮ। ਫਰਜ਼ ਤਾਂ ਕੋਮਲ ਦਾ ਬਣਦਾ ਹੈ, ਪਾਰਟੀ ਦੇਣ ਦਾ ਸਾਨੂੰ ਵੱਡੇ ਤਾਂ ਆਉਂਦਾ ਹੈਗਾ ਜਨਮ ਦਿਨ।
ਹਾਂ ਤੇ ਹੈ।
ਫਿਰ ਤੁਸੀਂ ਕਿਉਂ ਪੈਸੇ ਖਰਚ ਕਰੋਗੇ?
ਇਸ ਤੋਂ ਬਾਅਦ ਕੇਕ ਕਟਵਾਂਗੇ ਬੱਸ।
ਹਾਂ ਮੈਂ ਕਿਹਾ ਮੈਂ ਆਹੀ ਗੱਲ ਕਹਿੰਦੀ ਪਈ ਸੀ ਗੋਰੀ ਨੂੰ ਮੈਂ ਕਿਹਾ ਤੁਸੀਂ ਕੇਕ ਕਟਾ ਦਿਓ ਚਲੋ ਅਸੀਂ ਗਿਫਟ। ਗਿਫ਼ਟ ਗੁਫਟ ਰਹਿਣ ਦਿਓ ਹੁਣ ਇਹ ਇੰਨਾ ਵੱਡੇ ਹੋ ਗਏ ਨੇ ਚੰਗੇ ਨੀ ਲੱਗਦਾ ਹੈ ਗਿਫਟ ਗੁਫਟ ਆਲਾ ਤਾਂ ਸਿਸਟਮ।
ਪਰ ਮੈਂ ਤਾਂ ਆ ਕੇਕ ਬਸ ਕੇਕ ਕੱਟਾਂਗੇ ਤਾਂ ਬਸ ਕੇਕ ਕਟਵਾਵਾਂਗੇ।
ਹਾਂ ਆਪਾਂ ਕੇਕ ਕੱਟ ਲਾਂਗੇ ਸਾਰੇ ਤੇ ਆਹ ਗਿਫਟ ਗੁਫਟ। ਟਾਂ ਆਲਾ ਤਾਂ ਹੈਗਾ ਹੀ ਨੀ ਚਲੋ ਆ ਤਾਂ ਛੱਡੋ ਤੁਸੀਂ ਤੇ ਹੋਰ ਮੈਂ ਕੀ। ਕਹਿੰਦੀ ਪਈ ਆਂ ਜੇ ਤੁਸੀਂ ਹੋਰ ਖਾਣੈ ਤੁਂ ਥੋੜਾ ਪੈਸੇ ਦੋਗੇ ਤਾਂ ਕੋਮਲ ਦਾ ਫਰਜ਼ ਬਣਦੈ ਉਹਦਾ ਜਨਮ ਦਿਨ ਹੈਗਾ ਏ ਫੇਰ। ਤੇ ਕੇਕ ਤਾਂ ਅਸੀਂ ਜੇ ਦੋ ਸੌ ਦੋ ਸੌ ਵੀ ਪਾਵਾਂਗੇ ਤਾਂ ਵੀ ਇੰਨਾ ਵੱਡਾ ਹੋਏਗਾ ਤਾਂ ਵੀ ਕੇਕ।
ਮਤਲਬ ਨਾ ਅਹ ਚਾਰ ਸੌ ਤੱਕ ਇੰਨਾ ਵਧੀਆ।
ਹਾਂ ਚਾਰ ਸੌ ਦਾ ਵਧੀਆ ਕੇਕ ਆ ਜੇਗਾ। ਫੇਰ ਤੁਸੀਂ ਕੇਕ ਕਿਤੋਂ ਲਓਗੇ ਪਾਗਲੋ ਤੁਸੀਂ ਤਾਂ ਉੱਥੇ ਜਾਣਾ ਏ।
ਚਲੋ ਬਣ ਜੇਗਾ ਆ ਵੀ ਵਧੀਆ ਏ। ਚਲੋ ਕੋਮਲ ਦੇ ਲਾਰੇ ਅਸੀਂ ਘੁੰਮ ਤਾਂ ਲਵਾਂਗੇ। ਪਾਗਲੇ ਇੰਨਾ ਚਿਰ ਹੋ ਗਿਆ ਏ ਸਾਨੂੰ ਇਕੱਠੇ। ਨਾ ਤੂੰ ਸੂਟ ਪਾ ਕੇ ਆਈ ਨਾ ਤੈਨੂੰ ਤਾਂ ਮੈਂ ਫੇਰ ਦੱਸਾਂਗੀ।
ਅੱਛਾ ਸੂਟ ਪਾਇਆਵਾਂਗੀ।
ਹਾਂ ਸੂਟ ਪਾ ਕੇ ਆਣਾ ਏ।
ਚੱਲ ਵਧੀਆ ਫੇਰ।
ਚੱਲ ਚੰਗਾ ਏ ਹੁਣ ਫੇਰ।
ਠੀਕ ਏ ਬਾਏ ਬਾਏ।
ਚੰਗਾ